ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਨੇ ਤੁਹਾਡੇ
ਬਸ ਠੀਕ ਹੈ ਜੀ ਤੁਸੀਂ ਸੁਣਾਓ ਜੀ।
ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਕੁਛ ਨੀ ਸੀ ਘਰ ਦੇ ਕੰਮਾਂ 'ਚ ਹੀ ਵਾ।
ਹਾਂਜੀ ਮੈਂ ਵੀ ਪੂਰਾ ਦਿਨ ਕੰਮ ਕਰਦੇ-ਕਰਦੇ ਪਤਾ ਹੀ ਨਹੀਂ ਲੱਗਦਾ ਕੋਈ ਕੰਮ ਦਾ ਕੋਈ ਟਾਈਮ ਹੀ ਨਹੀਂ ਹੁੰਦਾ ਹੈ ਕਦੀ ਕੋਈ ਕੰਮ ਪੈ ਗਿਆ ਕਦੀ ਕੋਈ ਕੰਮ ਪੈ ਗਿਆ ਕਦੇ ਕਿੱਧਰ ਜਾਣਾ ਐ।
ਹਾਂਜੀ-ਹਾਂਜੀ ਸੰਡੇ ਕਰਕੇ ਬੱਸ ਐਵੀਂ ਐ।
ਸਹੀ ਗੱਲ ਹੈ ਜਿੰਨਾ ਵੀ ਟਾਈਮ ਮੈਨੇਜ ਕਰਨ ਦੀ ਕੋਸ਼ਿਸ਼ ਕਰ ਲਓ ਹੋ ਹੀ ਨਈ ਪਾਂਦਾ ਏ ਟਾਈਮ
ਹਾਂ ਹਾਂਜੀ ਏ। ਬ ਛੋਟੇ ਬੱਚਿਆਂ ਨਾਲ ਜਾਦਾ ਕਰਦੇ।
ਹਾਂਜੀ ਸੋਚਦੇ ਹਾਂ ਕਿ ਸੰਡੇ ਨੂੰ ਟਾਈਮ ਮਿਲੇਗਾ ਆਪਣੇ ਵਾਸਤੇ ਥੋੜ੍ਹਾ ਰੈਸਟ ਕਰਾਂਗੇ। ਪਰ ਨਈ ਹੋ ਪਾਂਦਾ ਸੰਡੇ ਨੂੰ ਤੇ ਹੋਰ ਐਕਸਟਰਾ ਕੰਮ ਆ ਜਾਂਦੇ ਨੇ।
ਹਾਂਜੀ ਹਾਂ ਸੰਡੇ ਨੂੰ ਤਾਂ ਬਹੁਤ ਕੰੰਮ ਹੋ ਜਾਂਦੇ ਨੇ।
ਹੂੰ ਤੁਹਾਨੂੰ ਕੀ ਲੱਗਦਾ ਹੈ ਟਾਈਮ ਮੈਨੇ ਸਾਨੂੰ ਪੂਰੇ ਮਤਲਬ ਹਰ ਰੋਜ਼ ਟਾਈਮ ਮੈਨੇਜ ਕਰਕੇ ਚੱਲਣਾ ਚਾਹੀਦਾ ਹੈ ਕਿ ਕਦੀ-ਕਦੀ ਇੱਧਰ ਉੱਧਰ ਸਹੀ ਹੈ ਹੋ ਜਾਣਾ ਚਾਹੀਦਾ ਕਦੀ-ਕਦੀ ਚੱਲਦਾ।
ਕੋਸ਼ਿਸ਼ ਤਾਂ ਬਥੇਰੀ ਕਰੀਦਾ ਪਰ ਟਾਈਮਰ ਨਹੀਂ ਨਿਕਲਦਾ।
ਸਹੀ ਗੱਲ ਆ ਹੁਣ ਸੋਚੀਏ ਕਿ ਸਵੇਰੇ ਇੰਨੇ ਵਜੇ ਉੱਠੀਏ ਏਨੇ ਵਜੇ ਤੱਕ ਰੋਟੀ ਬਣ ਜਾਏ ਏਨੇ ਵਜੇ ਤ ਚਲੋ ਰੋ ਤੇ ਦਾ ਟਾਈਮ ਤਾਂ ਕਦੀ-ਕਦੀ ਫਿਕਸ ਹੀ ਰੈਂਦਾ ਕਿਤੇ ਉਹ ਦੁਪੈਰ ਇੰਨੇ ਵਜੇ ਖਾਣੀ ਹੈ ਰਾਤੀ ਇੰਨੇ ਵਜੇ ਖਾਣੀ ਏ। ਹਨਾ। ਪਰ ਸੌਣ ਦਾ ਟਾਈਮ ਹੋਰ ਆਪਣੇ ਕੰਮ ਕਰਨ ਦਾ ਟਾਈਮ ਕੋਈ ਫਿਕ ਕਸ ਨਈ ਹੁੰਦਾ।
ਹਾਂਜੀ
ਹਾਂਜੀ ਵਧ ਵਜਾ ਇਹ ਹੈ ਕਿ ਜਿੰਨਾ ਆਪਾਂ ਟਾਈਮ ਮੈਨੇਜ ਕਰਕੇ ਚੱਲਾਂਗੇ ਸਾਡਾ ਟਾਈਮ ਬਚ ਜਾਏਗਾ। ਹੁਣ ਜਿਵੇਂ ਸੋਣ ਦਾ ਵੇਲਾ ਅਗਰ ਆਪਾਂ ਰਾਤੀ ਸੋ ਲਵਾਂਗੇ ਅੱਛੇ ਨਾਲ ਅੱਠ ਘੰਟੇ ਦਿਨ ਸਾਨੂੰ ਨੀਂਦ ਨਹੀਂ ਆਏਗੀ ਸਹੀ ਰਏਗਾ ਸਾਡਾ ਟਾਈਮ ਬੱਚ ਜਾਏਗਾ ਬਟ ਅਗਰ ਰਾਤੀ ਆਪ ਆਪਾਂ ਦੇਰ 'ਚ ਸੋਵਾਂਗੇ ਔਰ ਸਵੇਰੇ ਅਗਰ ਛੇਤੀ ਉੱਠਣਾ ਹੈ ਫਿਰ ਦਿਨੇ ਸਾਨੂੰ ਨੀਂਦ ਆਂਦੀ ਰਏਗੀ।
ਹਾਂਜੀ
ਏਈ ਤੇ ਇਸ ਲਈ ਟਾਈਮ ਮੈਨੇਜਮੈਂਟ ਕਰਕੇ ਚੱਲਣਾ ਸਭ ਤੋਂ ਇੰਪੋਰਟੈਂਟ ਹੈ ਅੱਜ ਦੇ ਟਾਈਮ ਤੇ
ਹਾਂ ਜੀ ਟਾਈਮ ਦੇਖਣਾ ਪੈਂਦਾ ਸਾਰਾ ਕੁ
ਸਹੀ ਗੱਲ ਆ ਹੁਣ ਜਿਵੇਂ ਬੱਚਿਆਂ ਹੁੰਦਾ ਹੈ ਉਹਨਾਂ ਨੇ ਸਵੇਰੇ ਜਾਣਾ ਹੈ ਸਕੂਲੇ ਆਣਾ ਹੈ ਆ ਕੇ ਫਿਰ ਰੈਸਟ ਕਰਕੇ ਕੇ ਫਿਰ ਪੜ੍ਹਾਈ ਕਰਨੀ ਹੈ। ਫਿਰ ਉਹਨਾਂ ਨੇ ਰੋਟੀ ਖਾਣਾ ਖੇਡਣਾ ਸੋਣਾ ਅਤੇ ਉਹਨਾਂ ਦਾ ਇੱਕ ਟਾਈਮ ਮੈਨੇਜ ਐ।
ਹੂੰ
ਹਾਂਜੀ
ਬੱਚੇ ਆਪਣਾ ਟਾਈਮ ਟੂ ਟਾਈਮ ਹੁਣ ਦੇਖ ਲੈਂਦੇ ਆ
ਸਹੀ ਗੱਲ ਐ ਉਹਨਾਂ ਨੇ ਤੇ ਖਾਣਾ ਆਪਣੇ ਟਾਈਮ ਤੇ ਸੋਣਾ ਆਪਣੇ ਟਾਈਮ ਤੇ ਕਿਉਂਕਿ ਉਹ ਥੱਕ ਜਾਂਦੇ ਨੇ ਛੋਟੇ ਨੇ, ਹੁਣ ਸਾਨੂੰ ਕੀ ਨੀਂਦ ਵੀ ਆ ਰਹੀ ਹੁੰਦੀ ਤਾਂ ਵੀ ਆਪਾਂ ਜਾਗ ਕੇ ਕੰਮ ਕਰਦੇ ਹਾਂਉਂਕਿ ਸਾਨੂੰ ਪਤਾ ਹੈ ਕੰਮ ਕਰਨਾ ਜ਼ਰੂਰੀ ਆ ਜਾਂ ਥੱਕ ਥਕੇ ਵੀ ਹੋਈਏ ਜਾਂ ਤਬੀਅਤ ਵੀ ਖ਼ਰਾਬ ਹੋਏ ਤਾਂ ਵੀ ਆਪਾਂ ਕੰਮ ਕਰਦੇ ਰਹਿੰਦੇ ਹਾਂ
ਹਾਂਜੀ
ਹਾਂਜੀ ਹੋਈ ਤੇ ਸਾਨੂੰ ਤੇ ਆ ਦਿੱਤੀ ਹੋ ਜਾਂਦੀ ਹੈ ਕਿ ਆਪਣਾ ਟਾਈਮ ਆਪਾਂ ਮੈਨੇਜ ਹੀ ਨਹੀਂ ਕਰ ਹਾਂਜੀ ਸਾਨੂੰ ਆਦਤ ਇਹੀ ਹੈ ਕਿ ਜੋ ਕੰਮ ਨੇ ਉਹ ਕਰਨੇ ਹੀ ਨੇ
ਹਾਂਜੀ ਹਾਂ ਆਪਾਂ ਕਹਿੰਦੇ ਕਿ ਇਹ ਵੀ ਕੰਮ ਕਰ ਲਈਏ ਉਹ ਵੀ ਕੰਮ ਕਰ ਲਈਏ
ਸਹੀ ਗੱਲ ਆ ਹੁਣ ਜੋ ਔਰਤਾਂ ਨੇ ਉਹ ਘਰੇ ਸਿਲਾਈ ਜੋ ਕਰਦੀਆਂ ਨੇ ਜਾਂ ਘਰੇ ਜੋ ਵੀ ਆਪਣੇ ਪਾਰਟ ਟਾਈਮ ਕੰਮ ਕਰਦੀਆਂ ਨੇ ਹੁਣ ਉਹਨਾਂ ਦੇ ਕੰਮ ਆਉਂਦਾ ਹੈ, ਅਤੇ ਉਹਨਾਂ ਨੂੰ ਰਾਤ ਰਾਤ ਜਾਗ ਕੇ ਵੀ ਕਰਨਾ ਪੈਂਦਾ ਹੈ
ਹਾਂਜੀ ਉਹਨਾਂ ਨੂੰ ਕਰਨਾ ਪੈਂਦਾ
ਹਾਂਜੀ ਬਟ ਇਹ ਹੈ ਨਾ ਫਿਰ ਹੁਣ ਜਿਨਾਂ ਕੋਲ ਟਾਈਮ ਨਹੀਂ, ਬਟ ਅੱਜ ਕੱਲ੍ਹ ਤਾਂ ਸ ਸਾਰੇ ਇਹੀ ਕਰਦੇ ਨੇ ਯਾਰ ਤੇ ਆਪਣਾ ਕੋਈ ਟੀ ਵੀ ਦੇਖ ਲਏਗਾ ਜਾਂ ਬੱਚਿਆਂ ਨਾਲ ਗੱਲਬਾਤ ਜਾਂ ਬੱਚਿਆਂ ਦਾ ਹੋਮ ਵਰਕ, ਇਹ ਸਭ ਕਰਾਉਣ ਚ ਪੂਰਾ ਟਾਈਮ ਨਿਕਲ ਜਾਂਦਾ ਹੈ ਘਰੇ ਤੇ ਰਹਿ ਕੇ
ਹਾਂਜੀ
ਹਾਂਜੀ ਇਸ ਲਈ ਇਹ ਮਤਲਬ ਕਿ ਟਾਈਮ ਮੈਨੇਜ ਕਰਨਾ ਇੱਕ ਸਭ ਤੋਂ ਵੱਡਾ ਟਾਸਕ ਹੈ ਸਾਡੇ ਲਈ ਅੱਜ ਦੇ ਟਾਈਮ 'ਤੇ ਕਿਉਂਕਿ ਅੱਜ ਕੱਲ ਸਾਨੂੰ ਇਹ ਨ ਨਹੀਂ ਪਤਾ ਲੱਗਦਾ ਸਾਡਾ ਟਾਈਮ ਜਾ ਕਿੱਥੇ ਰਿਹਾ ਹੁਣ ਅਗਰ ਫੋਨ ਫੜ ਕੇ ਬਹਿ ਜਾਂਦੇ ਆਂ ਤੇ ਦੋ ਤਿੰਨ ਘੰਟੇੱ ਤੇ ਚਲੇ ਗਏ ਨਹੀਂ ਪਤਾ ਲੱਗਦਾ
ਸਹੀ ਗੱਲ ਹੈ ਟਾਈਮ ਆਪਣੇ ਲਈ ਵੀ ਆਪਾਂ ਨੂੰ ਟਾਈਮ ਕੱਢਣਾ ਚਾਹੀਦਾ ਹੈ ਬਟ ਆਪਾਂ ਕਰ ਨੀ ਪਾਉਂਦੇ ਆਪਣੇ
ਸਹੀ ਗੱਲ ਐ ਹੁਣ ਮੰਨ ਲਓ ਕਦੀ ਸਾਨੂੰ ਮਾਰਕੀਟ ਜਾਣਾ ਤੇ ਸਾਨੂੰ ਘਰ ਦੇ ਕੰਮ ਛੱਡਣੇ ਪੈਂਦੇ ਨੇ ਅਗਰ ਇੰਪੋਰਟੈਂਟ ਕੰਮ ਹੋਏ ਬਾਹਰ ਦਾ ਤੇ ਫਿਰ ਕਰਦਾ ਰਹਿ ਜਾਂਦਾ ਹੈ
ਹਾਂਜੀ
ਹਾਂਜੀ ਏਹੀ ਚੀਜ਼ ਹੈ ਹੁਣ ਕਰਦੇ ਕੰਮ ਕਰਦੇ ਰਹੋਗੇ ਕਰਦੇ ਰਹੋਗੇ ਤੇ ਫਿਰ ਬਾਹਰ ਦੇ ਨੀ ਕਰ ਪਾਓਗੇ ਤੇ ਅਗਰ ਦੋਨੋਂ ਵੇਖਣੇ ਤੇ ਤੁਹਾਨੂੰ ਆਪਣਾ ਟਾਈਮ ਦੇਖਣਾ ਪਏਗਾ ਹੈਨਾ ਕਿਛ ਛੇਤੀ ਛੇਤੀ ਕੰਮ ਕਰਲੋ ਜੋ ਇੰਪੋਰਟੈਂਟ ਇੰਪੋਰਟੈਂਟ ਨੇ ਹੈਨਾ
ਹਾਂਜੀ ਹਾਂ ਸਾਰੇ ਕੰਮ ਦੇਖਣੇ ਪੈਂਦੇ ਨੇ ਜੇ ਕੋਈ ਉਹ ਕੰਮ ਕਰਲੋ ਫੇਰ ਉਹ ਇੱਕ ਕੰਮ ਨੀ ਰਹਿ ਜਾਂਦਾ
ਸਹੀ ਗੱਲ ਆ ਹਾਂਜੀ ਬਸ ਇਹੀ ਹੁੰਦਾ ਹੈ ਬਸ ਆਪਣਾ ਟਾਈਮ ਸੌਣ ਦਾ ਅਤੇ ਉੱ ਠੰਡ ਦਾ ਫਿਕਸ ਕਰ ਲਉ ਅਤੇ ਫਿਰ ਪੂਰੇ ਦਿਨ ਤੁਹਾਡੇ ਕੋਲ ਟਾਈਮ ਹੀ ਟਾਈਮ ਹੁੰਦਾ, ਤੁਸੀਂ ਆਪਣਾ ਬਹਿ ਕੇ ਕੋਈ ਵੀ ਕੰਮ ਕਰ ਸਕਦੇ ਹੋ ਦੇਖੋ ਸਭ ਤੋਂ ਇੰਪੋਰਟੈਂਟ ਇਹ ਤੁਹਾਡਾ ਰੋਟੀ ਬਣ ਗਈ ਘਰ ਦਾ ਕੰਮ ਹੋ ਗਿਆ ਜੋ ਬੱਚਿਆਂ ਕੁੱਚੇਯਾ ਟਾਈਮ ਹੈ ਉਹਦੇ 'ਚ ਤੁਸੀਂ ਆਪਣੇ ਐਕਸਟਰਾ ਕੰਮ ਕਰ ਸਕਦੇ ਹੋ ਜਾਂ ਥੋੜ੍ਹਾ ਰੈਸਟ ਕਰ ਸਕਦੇ ਹੋ
ਹਾਂਜੀ
ਹਾਂਜੀ ਹੋਰ ਹਾਂ ਟਾਈਮ ਮੇਰੇ ਇੱਕ ਹਿਸਾਬ ਨਾਲ ਕਿ ਅੱਜ ਦੇ ਟਾਈਮ 'ਤੇ ਆਪਣਾ ਬਹੁਤ ਘਟ ਹੀ ਲੋਕ ਹੋਣਗੇ ਜੋ ਆਪਣਾ ਟਾਈਮ ਟੇਬਲ ਫੋਲੋ ਕਰਦੇ ਹੋਣਗੇ ਜਿਵੇਂ ਹੁਣ ਪੁਰਾਣੇ ਲੋਕ ਹੁੰਦੇ ਸੀ ਉਹਨਾਂ ਦਾ ਇੱਕ ਟਾਈਮ ਟੇਬਲ ਫਿਕਸ ਸੀ
ਹਾਂਜੀ।
ਕੀ ਹੁਣ ਉੱਠਣਾ ਇੰਨੇ ਵਜੇ, ਇੰਨੇ ਵਜੇ ਪਾਠ ਕਰਨਾ ਹੈ ਨਹਾ ਧੋ ਕੇ ਆਪਣਾ ਫਿਰ ਦਿਨੇ ਵੀ ਉਹਨਾਂ ਨੇ ਪਾਠ ਕਰਨਾ ਹੈ ਆਪਣਾ, ਟਾਈਮ ਨਾਲ ਰੋਟੀ ਖਾਣੀ ਹੈ ਤੇ ਟਾਈਮ ਨਾਲ ਸੋ ਜਾਣਾ ਉਹਨਾਂ ਦਾ ਟਾਈਮ ਇਕਦਮ ਫਿਕਸ ਸੀ। ਘਰ ਦੇ ਕੰਮ ਕਰਨੇ ਨੇ ਕਿਉਂਕਿ ਬਾਹਰ ਪਹਿਲਾਂ ਬਾਹਰ ਦੇ ਕੰਮ ਨੀ ਹੁੰਦੇ ਸੀ ਨਾ, ਚਲੋ ਜਾਣਾ ਹੈ ਅਤੇ ਜੋ ਬੱਚਾ ਕੁੱਚਾ ਟਾਈਮ ਹੈ, ਬਸ ਬਾਜ਼ਾਰ ਚਲੇ ਗਏ। ਬੱਚਿਆਂ ਨੇ ਵੀ ਇਨਾ ਨਹੀਂ ਤੰਗ ਕਰਨਾ ਹੁੰਦਾ ਸੀ, ਬੱਚੇ ਇਹਨਾ ਨਹੀਂ ਤੰਗ ਕਰਦੇ ਸੀ ਪਹਿਲਾਂ
ਹਾਂਜੀ ਹੁਣ ਤੇ ਬੱਚੇ, ਅ ਬਹੁਤ ਤੰਗ ਕਰਦੇ ਨੇ
ਸਹੀ ਗੱਲ ਹੁਣ ਤੇ ਉਹਨਾਂ ਨੂੰ ਚੌਵੀ ਘੰਟੇ ਸਾਨੂੰ ਦੇਖਣਾ ਪੈਂਦਾ, ਕਿ ਉਹ ਫੋਨ ਫੋ ਨਾ ਲੈ ਲੈਣ ਜਾਂ ਫੋਨ ਚ ਪੁੱਠਾ ਸਿੱਧਾ ਨਾ ਦੇਖਣ ਸਭ ਵੀ ਸਾਨੂੰ ਧਿਆਨ ਦੇਣਾ ਪੈਂਦਾ ਹੈ, ਜਾਂ ਟੀ ਵੀ 'ਚ ਕੀ ਦੇਖ ਰਹੇ ਨੇ। ਫੋਨ ਚ ਕੀ ਵੇਖ ਰਹੇ ਨੇ, ਕਿਉਂਕਿ ਫਿਰ ਉਹ ਲੋਕ ਗਲਤ ਸਿੱਖ ਜਾਂਦੇ ਨੇ। ਆਦਤ ਉਹਨਾਂ ਦੀ ਗ਼ਲਤ ਹੋ ਜਾਂਦੀ ਹੈ।
ਹਮ, ਸਭ ਕੁਛ ਤਾਂ ਦੇਖਣਾ ਪੈਂਦਾ ਹੈ।
ਸਹੀ ਗੱਲ ਹੈ ਹੁਣ ਅਗਰ ਜਿਹਨਾਂ ਦੇ ਛੋਟੇ ਬੱਚੇ ਹੁੰਦੇ ਨੇ, ਉਹ ਉਹਨਾਂ ਦਾ ਨਾਲ ਬੈਠ ਕੇ ਹੋਮਵਰਕ ਕਰਾਓ। ਸਕੂਲ ਦਾ ਕੰਮ ਕਰੋ ਅੱਜ ਕੱਲ੍ਹ ਸਕੂਲ ਵਾਲੇ ਇੰਨਾ ਕੰਮ ਦਿੰਦੇ ਨੇ, ਉਹ ਬੱਚਿਆਂ ਨੂੰ ਵੀ ਇੰਨਾ ਕੰਮ ਦਿੰਦੇ ਨੇ
ਕੰਮ ਵੀ ਜ਼ਿਆਦਾਤਰ ਮੋਬਾਇਲ ਅਤੇ ਔਨਲਾਈਨ, ਕੰਮ ਜਾ
ਸਹੀ ਗੱਲ ਆ, ਸਹੀ ਗੱਲ ਆ ਪੂਰਾ ਦਿਨ ਫੋਨ ਤਾਂ ਆਪਾਂ ਵੀ ਲੱਗੇ ਰਹੀਏ, ਫੋਨ ਤੋਂ ਦੇਖ ਦੇਖ ਕੇ ਕੰਮ ਕਰਾ ਰਹੇ ਹਾਂ। ਬੱਚਾ ਵੀੇ ਚਿੜਚਿੜਾ ਹੋ ਜਾਂਦਾ ਹੈ।
ਬੱਚੇ ਨਾਲ ਬੈਠਣਾ ਪੈਂਦਾ ਫੇਿਰ ਜਦੋਂ ਬੱਚੇ ਨਾਲ ਬੈਠਾਂਗੇ, ਹੋਰ ਕੰਮ ਰਹਿ ਜਾਂਦਾ ਆ ਆਪਣੇ
ਹਾਂਜੀ ਇਹੀ ਇ ਨਾ ਮਾਵਾਂ ਦਾ ਫਰਜ਼ ਹੀ ਇੰਨਾ ਹੁੰਦਾ ਹੈ, ਕਿ ਉਹਨਾਂ ਨੂੰ ਆਪਣੇ ਵੀ ਕੰਮ ਵੇਖਣੇ ਨੇ, ਘਰਦੇ ਵੀ ਵੇਖਣੇ ਨੇ ਬੱਚਿਆਂ ਨੂੰ ਵੀ ਵੇਖ ਰੱਖੜ ਰੋਟੀ ਪਾਣੀ ਵੀ ਸਫਾਈਆਂ ਮਤਲਬ, ਕੋਈ ਇਹੋ ਜਿਹੇ ਕੰਮ ਨਹੀਂ ਹੈ ਜੋ ਸਾਨੂੰ ਨਾ ਕਰਨਾ ਪਏ।
ਹਾਂਜੀ
ਹਾਂਜੀ
ਠੀਕ।
ਬਸ ਉਹਨ ਬੱਚਿਆਂ ਨੂੰ ਤਾਂ ਇਹੀ ਸਿਖਾਈਦਾ, ਕਿ ਟਾਈਮ ਨਾਲ ਸੋਵੋ ਫੋਨ ਘੱਟ ਚਲਾਓ ਹੈ ਨਾ ਤਾਂ ਹੀ ਉਹਨਾਂ ਦਾ ਹੁਣੇ, ਦਿਮਾਗ ਇੰਨਾ ਨਹੀਂ ਹੈਗਾ ਕਿ ਉਹ ਸਮਝ ਪਾਉਣ ਕੀ ਸਹੀ ਹੈ, ਕੀ ਗਲਤ ਹੈ।
ਹਮ, ਸਹੀ ਗੱਲ ਹੈ।
ਹਾਂਜੀ ਹੁਣ ਸਾਨੂੰ ਤਾਂ ਜਿਵੇਂ ਪਤਾ ਹੈ ਕਿ ਚਲੋ, ਅਗਰ ਘੱਟ ਵੀ ਸੌ ਲਿਆ ਹੈਗਾ ਆਪਾਂ ਅਤੇ ਕੋਈ ਨਾ ਆਪਾਂ ਬਾਅਦ 'ਚ ਸੋ ਲਵਾਂਗੇ, ਸ਼ਾਮੀ ਸੋ ਲਵਾਂਗੇ ਜਾਂ ਦਿਨੇ ਸੋ ਲਵਾਂਗੇ ਸਾਡਾ ਚੱਲ ਜਾਂਦਾ ਹੈ। ਬਟ ਉਹਨਾਂ ਨੇ ਤਾਂ ਸਕੂਲ ਜਾਣਾ ਹੁਣ ਸਕੂਲ ਤੇ ਸੋ ਨਹੀਂ ਸਕਦੇ, ਫਿਰ ਬੱਚੇ ਛੁੱਟੀ ਮਾਰ ਲੈਂਦੇ ਨੇ ਅਗਲੇ ਦਿਨ ਯਾ ਕਿਸੇ ਦਿਨ ਤੋਂ ਫਿਰ ਉਹਨਾਂ ਦਾ ਕੰਮ ਹੋਰ ਛੁੱਟ ਜਾਂਦਾ ਹੈ।
ਹਾਂਜੀ, ਬੱਚੇ ਵੀ ਟਾਈਮ ਟੂ ਟਾਈਮ ਛੁੱਟੀ ਹੁੰਦੀ ਓ, ਕੈਂਦੇ ਅਸੀ ਲੇਟ ਸੋਵਾਂਗੇ ਬਸ, ਓਦੇ ਕਾਰਕੇ ਫੇਰ ਓਨਾਂ ਦਾ ਵੀ ਟਾਈਮ ਮੈਨੇਜ
ਹਾਂਜੀ। ਕਦੀ, ਕਦੀ ਤੇ ਬੱਚੇ ਉੱਠਦੇ ਈ ਨਈ, ਨਾ ਸਵੇਰੇ ਸਕੂਲ ਟਾਈਮ ਕੈਨਗੇ ਨਈ ਮੰਮਾ ਨੀਂਦ ਆ ਰਿਐ, ਓ ਤੇ ਬੋਤ ਸਮਝਾ ਕੇ ਬੱਚਯਾਂ ਨੂੰ ਤਯਾਰ ਕਰਨਾ ਪੈਂਦੈ। ਕਦੀ, ਕਦੇ ਲਾਲਚ ਵੀ ਦੇਨਾ ਪੈਂਦੈ। ਕਿ ਬੇਟਾ ਉਠੋ, ਜਾਓ, ਥੋਆਡਾ ਜ਼ਰੂਰੀ ਏ ਜਾਨਾ।
ਹਾਂਜੀ।
ਕਿਉਂਕਿ ਸਾਰੇ ਕੰਮ ਸਾਨੂੰ ਓਨਾਂ ਦੇ ਟਾਈਮ ਮੈਨੇਜ ਕਾਰਕੇ ਈ ਚਲਵਾਨਾ ਪਏਗਾ, ਕਿ ਅਗਰ ਆਪ ਆਪਾ ਟਾਲ ਦੇਵਾਂਗੇ ਓਨਾਂ ਦੇ ਕੰਮ, ਤੇ ਫੇਰ ਓਨਾਂ ਨੂੰ ਪਨੀਸ਼ਮੈਂਟ ਮਿਲੇਗੀ ਸਕੂਲ ਚ। ਕਿ ਬੱਚਿਆਂ ਨੂੰ ਵੀ ਡਾਟਦੇ ਨੇ ਕਿ ਕੰਮ ਕਿਉਂ ਨੀ ਕਰਕੇ ਆਏ।
ਹਾਂਜੀ।
ਹਾਂਜੀ, ਏਹੀ ਸਬ ਹੈਗਾ, ਬਾੱਸ।
ਬੱਚਿਆਂ ਨੂੰ ਵੀ ਦੇਖਨਾ ਪੈਂਦੈ ਕਿ ਬੱਚੇ ਹਾਂ। ਕੁੱਛ ਗ਼ਲਤ ਨਾ ਦੇਖਦੇ ਹੋਣ ਫੇਰ ਨਾਲ ਨਾ ਬੈਣਾ ਵੀ ਪੈਂਦਾ, ਬੱਚੇ।
ਸਈ ਗੱਲ ਐ- ਸਈ ਗੱਲ ਐ, ਓਨਾਂ ਦੇ ਹੱਥ ਪਕੜ ਕੇ ਈ ਸਾਰੇ ਕੰਮ ਕਰਾਂਦੇ ਨੇ, ਹੁਨ ਸਾਨੂੰ ਓਨਾਂ ਦੇ ਸਾਨੂੰ ਤੇ ਛੋਟੇ ਬੱਚਯਾ ਦੇ ਸਾਰੇ ਕੰਮ ਕਰਨੇ ਪੈਂਦੇ ਨੇ। ਹੈਨਾ, ਓਨਾਂ ਨਾਲ ਥੋੜਾ ਟਾਈਮ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਐ। ਹੁਣ ਜਿਵੇਂ ਆਪਾ ਚਾਈਏ ਏਕ ਮਾਂ, ਮਤਲਬ ਕਿ ਆਪਾ ਫੇਰ ਕੋਈ ਜੋਬ ਕਰਨਾ ਚਾਈਏ, ਤੇ ਬੱਚੇ ਨਾਲ ਬੜਾ ਮੁਸ਼ਕਿਲ ਹੋ ਜਾਂਦਾ ਹੈ।
ਹਾਂਜੀ।
ਕਿਉਂਕਿ ਓਨੂੰ ਦੇਖਣਾ ਏ, ਯਾ ਤੇ ਘਰੇ ਕੋਈ ਹੋਏ ਜੋ ਓਨੂੰ ਦੇਖੇ, ਓਨੂੰ ਸੰਭਾਲ ਪਾਏ, ਕਯੋਕਿ ਘੱਟ ਹੀ ਬੱਚੇ ਹੁੰਦੇ ਨੇ ਜੋ ਮਾਵਾਂ ਤੋਂ ਇਲਾਵਾ, ਕਿਸੇ ਕੋਲ ਰੈਂਦੇ ਨੇ।
ਬੱਚੇ ਡਰਦੇ ਵੀ ਨੇ।
ਸਈ ਗਾੱਲ ਆ- ਸਈ ਗਾੱਲ ਆ, ਡਾਰਦੇ ਈ ਨੀ ਨੇ, ਓ ਤੇ ਕਦੀ- ਕਦੀ ਸਾਨੂੰ ਵੀ ਏਨਾ ਗੁੱਸਾ। ਗੁੱਸਾ ਆ ਜਾਂਦਾ ਏ ਕਿੱਦ ਖਾਂਦੇ ਆ ਮਾਰ, ਮਾਰ, ਤਾ ਮਾਰ ਵੀ ਨੀ ਸਕਦੇ ਐਨਾ ਤੋ ਕਿ ਬੱਚੇ ਟੀਠ ਹੋ ਜਾਂਦੇ ਨੇ।
ਹਾਂਜੀ, ਅੱਜ-ਕੱਲ ਬੱਚੇ ਮਾਰ ਨੀ ਸੈਂਦੇ।
ਹੂੰ, ਸਈ ਗਾੱਲ ਆ, ਡਾਟ ਦੋ ਤਾਂਹੀ ਓਨਾਂ ਨੇ ਚਿੜਚਿੜਾ ਹੋ ਜਾਨਾ ਹੁੰਦਾ ਤੇ। ਪਤਾ ਲੱਗੇ, ਓਨਾਂ ਨੇ ਹੋਮਵਰਕ ਈ ਨੀ ਕਰਨਾ ਹੁੰਦਾ ਫੇਰ। ਅਗਰ ਆਪੈ ਈ ਕਾਰਕੇ ਪੇਜ ਦੇਵਾਂਗੇ, ਤੇ ਕੀ ਫਾਯਦਾ ਜੇ ਬੱਚਾ ਕੁਛ ਸਿੱਖੇਗਾ ਈ ਨੀ ਤੇ।
ਹਾਂਜੀ, ਬਾਸ।
ਹਾਂਜੀ। ਬਸ ਓਨਾਂ ਨੂੰ ਟਾਈਮ ਟੂ ਟਾਈਮ ਸਾਨੂੰ, ਰੋਟੀ ਦੇਨੀ ਓਨਾਂ ਨੂੰ, ਤੇ ਓਨਾਂ ਦਾ ਸ਼ਰੀਰ ਬਨੇ। ਤੈ ਐਈ ਸਬ ਸਾਡਾ ਪੂਰਾ, ਪੂਰਾ ਦਿਨ ਸਾਡਾ ਐਵੇ ਐਦੇ ਵਿੱਚ ਈ ਨਿਕਲ ਜਾਂਦਾ ਏ।
ਹੂੰ, ਬੱਚਿਆਂ ਨੂੰ ਆਪ ਤਾਂ ਕੈਨੇ ਆ ਟਾਈਮ ਟੂ ਟੈਮ ਅਪਨਾ ਨਬੇੜ ਲੋ, ਕੰਮ ਕਰਲੋ। ਪਰ ਬੱਚੇ ਕੈਨ ਨਈ, ਹਜੇ ਨੀ ਬਾਦ ਚ-ਹਜੇ ਨੀ ਬਾਦ ਚ।
ਲੋ ਓਵੀ ਕਰਾਨਾ ਪੈਂਦਾ ਏ ਲਾਲਚ ਦੇ ਦੇ ਕੇ, ਹੁਨ ਮੰਨ ਲੋ ਰਾਤੀ ਹਾਂ ਨੀਂਦ ਆ ਜਾਏ, ਤੇ ਫੇਰ ਬੱਚੇ ਦਾ ਕੰਮ ਨੀ ਹੋਏਗਾ, ਹੋਲੀਡੇ ਮਤਲਬ ਹੋਮਵਰਕ। ਨੀ ਹੋਏਗਾ, ਤੇ ਫੇਰ ਡਾੰਟ ਪੈਂਦੀ ਏ ਸਕੂਲੇ।
ਹਾਂਜੀ।
ਹਾਂਜੀ, ਐਸੇ ਲਈ ਬੋਤ ਔਖਾ ਹੁੰਦਾ ਏ ਨਾ ਛੋਟੇ ਬੱਚਿਆਂ ਨੂੰ ਪੂਰੇ ਚਲੋ, ਐ ਏ ਕਿ ਆਪਾ ਓਨਾਂ ਨੂੰ ਸੁਲਾ ਸਵਾ ਦੇਈਏ, ਤੇ ਥ ਤਾਂ ਠੀਕ ਐ, ਨਈ ਤੇ ਬੱਚਿਆਂ ਸੋਣਾ ਕਿੱਥੇ ਹੁੰਦੈ ਪੂਰੇ ਦਿਨ, ਓਨਾ ਨੇ ਖੇਡਣਾ ਹੀ ਖੇਡਣਾ ਏ। ਤੇ ਓਹਨਾਂ ਨੇ ਸੋ ਜਾਣਾ ਐ।
ਹਾਂਜੀ, ਬੱਚਿਆ ਨੇ ਕੰਮ ਦੇ ਟਾਈਮ ਈ ਸੋਨਾ ਹੁੰਦਾ ਏ।
ਸਈ ਗਾੱਲ ਆ। ਐਸਤੇ ਐਸਲੇ ਥੋੜਾ ਜਾ ਬੱਚੇ ਵੱਡੇ ਹੋ ਜਾਨ ਨਾ, ਤੇ ਫੇਰ ਓਨਾ ਨੂੰ ਟਾਈਮ ਮੈਨੇਜਮੈਂਟ ਚ ਸਮਝ ਆਏ। ਕਿ ਮੰਮਾ ਨੇ ਕੇਆ ਐਨੇ ਵਜੇ ਪੜਾਈ ਕਰਨੀ ਐ, ਐਨੇ ਵਜੇ ਆਪਾ ਰੋਟੀ ਖਾਣੀ ਐ। ਇੰਨੇ ਵਜੇ ਆਪਾਂ ਸੋਣਾ ਹੈ, ਕਿਉਂਕਿ ਹੁਣ ਸਾਡਾ ਤੇ ਜੋ ਟਾਈਮ ਨ- ਨਿਕਲ ਗਿਆ ਆਪਾਂ ਵੀ ਟਾਈਮ 'ਤੇ ਸਕੂਲ ਜਾਣਾ ਫੇਰ ਆ ਕੇ ਪੜਾਈ ਕਰਨਾ ਸਭ ਕਰਨਾ। ਹਨਾ ਤੇ ਉਹ ਵੀ ਆਪਾਂ ਟਾਈਮ ਮੈਨੇਜ ਕਰਕੇ ਹੀ ਚੱਲਦੇ ਸੀ, ਤਾਂ ਹੀ ਹੋ ਪਾਉਂਦਾ ਸੀ ਪੇਪਰਾਂ ਦੇ ਵਿੱਚ। ਪਹਿਲੇ ਸਬ ਯਾਦ ਕਰਨਾ ਪੇਪਰ ਹੋਣਾ ਤੇ ਟਾਈਮ ਮੈਨੇਜ ਕਰਕੇ ਈ ਚੱਲਣਾ ਪੈਂਦਾ ਸੀ
ਠੀਕ ਐ, ਬਹੁਤ ਕੁਛ ਦੇਖਣਾ ਪੈਂਦਾ ਅ ਅੱਜ ਕੱਲ ਦੀ ਇਹੋ ਜਿਹੀ ਲਾਈਫ ਹੈ ਆਪਣੇ ਲਈ ਟਾਈਮ ਹੁੰਦਾ ਹੀ ਨਹੀਂ
ਸਹੀ ਗੱਲ ਆ, ਚਲੋ ਠੀਕ ਆ ਭੈਣ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਕੇ
ਹਾਂਜੀ ਮੈਨੂੰ ਵੀ ਵਧੀਆ ਲੱਗਿਆ
ਜੀ ਫੇਰ ਕਰਾਂਗੇ ਕੱਲ੍ਹ ਗੱਲ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ